ਹੈਲੋ।
ਹਾਂਜੀ, ਸਾਸਰੀ ਆਕਾਲ ਜੀ।
ਸਾਸਰੀ ਅਕਾਲ ਜੀ। ਕੀ ਹਾਲ-ਚਾਲ ਐ ਜੀ?
ਬਸ ਵਧੀਆ-ਵਧੀਆ ਆਪ ਸੁਣਾਓ?
ਬਸ ਵਧੀਆ ਬਸ ਫਸਟ ਕਲਾਸ, ਫਸਟ ਕਲਾਸ ਠੀਕ ਠਾਕ ਜੀ।
ਬਸ ਜੀ ਹੋਰ ਘਰ ਪਰਿਵਾਰ ਸਾਰੇ ਕਿਵੇਂ?
ਸਭ ਠੀਕ ਠਾਕ, ਸਭ ਠੀਕ ਠਾਕ ਤੁਸੀਂ ਦੱਸੋ ਘਰੇ ਠੀਕ ਨੇ ਸਭ?
ਹਾਂਜੀ ਵਧੀਆ-ਵਧੀਆ ਹੋਰ ਕੀ ਕਰ ਰੇ ਸੀ?
ਬਸ ਜੀ ਅ ਗਰਮੀ ਦਾ ਮੌਸਮ ਹੋਇਆ ਪਿਆ ਤੇ ਅਸੀਂ ਏ ਸੀ ਲਾ ਕੇ ਅਸੀਂ ਬੈਠੇ ਹੋਏ ਆ।
ਹਾਂਜੀ ਗਰਮੀ ਵੈਸੇ ਵੀ ਬੜੀ
ਬਿਨਾਂ ਏ ਸੀ ਤੋਂ ਤਾਂ ਸਰਵਾਈਵਲ ਈ ਨੀ ਹੋ ਪਾ ਰੇਆ ਬਿਨਾਂ ਏਨਾਂ ਕੰਮ ਖ਼ਰਾਬ ਹੋਇਆ ਪਿਆ ਮੌਸਮ ਕਰਕੇ।
ਹੂੰ ਕੁਸ ਕੁਝ ਨੀ ਆ ਰੇਆ ਕੀ ਬਰਸਾਤਾਂ ਦਾ ਟਾਈਮ ਐ ਕਦੀ ਇਕਦਮ ਮੀਂਹ ਆ ਜਾਂਦਾ ਐ, ਕਦੀ ਇੰਨੀ ਗਰਮੀ ਹੋਜੇਗੀ।
ਬਿਲਕੁੱਲ-ਬਿਲਕੁੱਲ ਜੀ ਏਈ ਚੱਕਰ ਐ ਜੀ ਮੈਂ ਅ ਇੱਕ-ਦੋ ਦਿਨ ਪੈਲਾਂ ਇਧਰ ਕਾਫ਼ੀ ਬਰਸਾਤ ਹੋਈ ਐ, ਆਪਣੇ ਦਿੱਲੀ ਦੇ ਅੰਦਰ ਤੇ ਮੈਂ ਆਬਦੀ ਵਾਈਫ ਨੂੰ ਕੇਆ ਕਿ ਯਾਰ ਤੂੰ ਪਕੌੜੇ ਧਰ ਲੈ ਅਸੀਂ ਖਾ ਲੈਂਨੇ ਆ ਵੀ ਬਾਰਿਸ਼ ਦਾ ਨਾ ਵਧੀਆ ਮੌਸਮ ਹੋ ਰੇਆ। ਓ ਕੈਂਦੀ ਚਲੋ ਠੀਕ ਏ ਉਨੇ ਧਰ ਲੇ ਪਕੌੜੇ ਅਸੀਂ ਖਾ ਲੇ। ਹੁਣ ਅਗਲੇ ਦਿਨ ਗਰਮੀ ਪੈ ਗੀ। ਹੁਣ ਇੰਨੀ ਗਰਮੀ ਪਈ ਬਿਲਕੁੱਲ ਯਕੀਨ ਈ ਨੀ-ਨੀ ਸੀ ਹੋ ਰੇਆ ਕਿ ਇੱਕ ਦਿਨ ਪੈਲਾਂ ਠੰਡ ਦਾ ਮ ਮਾਹੌਲ ਬਣ ਗਿਆ ਸੀ, ਬਾਰਿਸ਼ ਆਗੀ ਸੀ ਤੇ ਅਸੀਂ ਵੈਦਰ ਇੰਜੋਏ ਕਰ ਰੇ ਸੀਗੇ ਅਗਲੇ ਫੇਰ ਐਨੀ ਧੁੱਪ ਪੈਗੀ ਬਿਲਕੁੱਲ ਖਾਣ ਪੀਣ ਦਾ ਮਨ ਈ ਨੀ ਕਰ ਰੇਆ ਸੀ ਮਤਲਬ ਘਰ ਦੀ ਰੋਟੀ ਖਾਣ ਦਾ ਦਿਲ ਨੀ ਸੀ ਕਰ ਰੇਆ। ਏ ਜਾ ਕੰਮ ਖ਼ਰਾਬ ਹੋ ਗਿਆ।
ਬਿਲਕੁੱਲ-ਬਿਲਕੁੱਲ ਏ ਈ ਐ ਨਾ।
ਬਿਲਕੁੱਲ ਅਸੀਂ ਓ ਨੀ ਕਰ ਸਕਦੇ ਅਸੀਂ ਨੀ ਕਰ ਸਕਦੇ ਕੇ ਬਈ ਕਾਲੂ ਕੀ ਹੋ ਜਾਣਾ ਹੋ ਉਈ ਚੱਕਰ ਐ।
ਪੈਲਾਂ ਕੁਛ ਪੋਲਿਊਸ਼ਨ ਕਰਕੇ ਵੀ ਹੋ ਰੇ ਦੇਖੋ ਫੈਕਟਰੀਆਂ, ਫਰਮਾਂ ਅੱਜ-ਕੱਲ ਕਿੰਨੀਆਂ ਲਗ ਚੁੱਕੀਆਂ ਨੇ ਉਨਾਂ ਚ ਕਿੰਨੇ ਗੰਦੇ ਧੂੰਏ ਵਗੈਰਾ ਨਿਕਲਦੇ ਨੇ।
ਬੋਹ ਜਿਆਦਾ ਜੀ ਬੋਤ ਬੋ ਜਿਆਦਾ ਤੇ ਆਪਣਾ ਵਾਤਾਵਰਨ ਜੇੜਾ ਇਨਾਂ ਨੇ ਬਹੁਤ ਖ਼ਰਾਬ ਕੀਤਾ ਪਾਣੀਆਂ ਦੇ ਵਿੱਚ ਤੇਲ ਪਾ ਦੇਣੇ, ਇੰਡਸਟਰੀਅਲ ਓਇਲ ਨੂੰ ਮਿਕਸ ਕਰ ਦੇਣਾ। ਠੀਕ ਏ ਜੀ ਕੈਮੀਕਲਸ ਮਿਕਸ ਕਰ ਦੇਣੇ ਠੀਕ ਐ ਜੀ ਜਿਦੇ ਕਰਕੇ ਅ ਜੀਵ ਜੰਤੂ ਜੇੜੇ ਪਾਣੀ ਦੇ ਨੂੰ ਵੀ ਮਾਰ‌ ਦੇ ਨੇ ਠੀਕ ਐ। ਫਿਰ ਓ ਇਕ ਤਰੀਕੇ ਨਾਲ ਫਿਲਟਰ ਆਊਟ ਨੀ ਹੋ ਪਾ ਰੇਆ ਵਾਟਰ ਹਨਾ ਜੀ। ਹੋਰ ਪੋਲਊਸ਼ਨ ਇੰਨਾ, ਇੰਨਾ ਧੂੰਆਂ ਮਤਲਬ ਤੁਸੀਂ ਏ ਲਾ ਲੋ ਕਿ ਵੀ ਤੁਸੀਂ ਸਾਂ ਦਿੱਲੀ ਵਰਗੇ ਸ਼ਹਿਰ 'ਚ ਤੁਸੀਂ ਸਾਂ ਨੀ ਲੈ ਸਕਦੇ ਜੇ ਤੁਸੀਂ ਹੁਣ ਤੁਸੀਂ ਜੰਮੂ ਕਸ਼ਮੀਰ ਤੁਸੀਂ ਜੰਮੂ ਕਸ਼ਮੀਰ ਦੇ ਰੈਂਨੇ ਵੇ ਓ, ਤੁਸੀਂ ਪੰਜਾਬ ਦੇ ਰੈਂਨੇ ਵੇ ਤੁਸੀਂ ਐ ਲਾ ਲੋ ਕਿ ਵੀ ਤੁਸੀਂ ਐਮ ਪੀ ਤੋਂ ਤੁਸੀਂ ਜੂ ਦੂਜੀ ਸਟੇਟ ਤੋਂ ਹੋ ਠੀਕ ਐ ਜਿੱਦਾਂ ਤੁਸੀਂ ਦਿੱਲੀ ਆ ਗੇ ਤਾਂ ਕੰਮ ਖ਼ਰਾਬ ਐ ਜੀ। ਤੁਸੀਂ ਦਿੱਲੀ ਆ ਕੇ ਸਰਵਾਈਵ ਨੀ ਕਰ ਸਕਦੇ ਸਾਨੂੰ ਤਾਂ ਚਲੋ ਹੈਬਿਟ ਪੈਗੀ ਪੋਲਿਸ਼ਨ ਦੀ ਬਟ ਤੁਸੀਂ ਦਿੱਲੀ ਆ ਕੇ ਨੀ ਸਰਵਾਈਵ ਕਰ ਸਕਦੇ ਮੈਂ ਇਸ ਗੱਲ ਦੀ ਮੈਂ ਗਰੰਟੀ ਦਿੰਨਾ ਕਿਉੰਕਿ ਇੰਨਾ ਪੋਲਿਊਸ਼ਨ ਹੋਇਆ ਪਿਆ ਏਧਰ।
ਤੇ ਜੰਮੂ ਵੀ ਬਹੁਤ ਐ ਜੰਮੂ ਨੂੰ ਪੀੜ ਪੌਦੇ ਹੈ ਈ ਨੀ ਐ। ਪਿੰਡਾਂ ਚ ਹੈ ਜੇੜੇ ਜੰਮੂ ਪਿੰਡ ਹੈਗੇ ਨਾ ਰਜੋਰੀ ਵਗੈਰਾ ਐਧਰ ਸਾਈਡ ਤੇ ਉੱਧਰ ਤਾਂ ਫਿਰ ਵੀ ਤੁਹਾਨੂੰ ਮਿਲ ਜਾਏਗੀ ਹਰਿਆਲੀ, ਪਰ ਜੰਮੂ 'ਚ ਹਰਿਆਲੀ ਹੈ ਹੀ ਨੀ ਐ, ਪੇੜ ਪੌਦੇੇ ਲੋਕਾਂ ਨੇ ਵੱਢ- ਵੱਢ ਕੇ ਆਪਣੇ ਘਰ ਬਣਾ ਲਏ ਹੈ, ਉਹ ਘਰਾਂ 'ਚ ਨਿੱਕੇ- ਨਿੱਕੇ ਗਾਰਡਨ ਉਹਨਾਂ ਨੂੰ ਸ਼ੌਕ ਹੈਗਾ, ਉਹਨਾਂ ਨੇ ਗਾਰਡਨ ਦੇ ਨਿੱਕੇ ਨਿੱਕੇ ਬਣਾਏ ਨੇ
ਅੱਛਾ, ਮਤਲਬ ਅਹ ਆਪਣੇ, ਆਪਣੀ ਡਿਊਟੀ ਦੇ ਚੱਕਰ 'ਚ ਪੇੜ ਪੌਦੇ ਜੇੜੇ ਨੇ ਉਹ ਕੱਟ ਦਿੱਤੇ ਨੇ ਇਹਨਾਂ ਨੇ
ਦੇਖੋ- ਦੇਖੋ ਕਈਆਂ ਨੇ ਆਪਣੇ ਘਰ ਬਣਾਏ, ਕਈਆਂ ਨੇ ਹੋਟਲ ਵਗੈਰਾ ਬਣਾਏ, ਕਈਆਂ ਨੇ ਰੈਸਟੋਰੈਂਟ ਬਣਾਏ ਹੁਣ ਸਾਡੇ ਇੱਧਰ ਘਰ ਦੇ ਕੋਲ ਪਾਰਕ ਹੈ, ਥੋੜ੍ਹੀ ਜਿਹੀ ਅੱਗੇ ਜਾ ਕੇ
ਹਾਂਜੀ
ਤੇ ਉੱਧਰ ਅਸੀਂ ਗਏ ਸੀਗੇ, ਮੈਂ ਕਿਹਾ ਚਲੋ ਮੇਰੀ ਨਾ ਬੇਟੀ ਛੋਟੀ ਹੈ, ਮੈਂ ਕਿਹਾ ਚਲੋ ਅਸੀਂ ਬਾਜ਼ਾਰ ਗਏ ਨਾ ਫੇਰ ਮੈਂ ਉੱਧਰ ਨੂੰ ਲੈ ਗਈ ਪਾਰਕ 'ਚ, ਮੈਂ ਕਿਹਾ ਚਲ ਬਹਿ ਕੇ ਕੁੱਛ ਖਾ ਲੈਂਦੇ ਆ ਪਾਰਕ 'ਚ, ਤੇ ਜਦੋਂ ਤੇ ਉੱਧਰ ਗਏ, ਤੇ ਇਤਨਾ ਗੰਦਾ ਪਾਰਕ ਹੈਗਾ ਸੀਗਾ ਮਤਲਬ ਕਿ ਇਤਨਾ ਕੂੜਾ ਲੋਕਾਂ ਨੇ ਨਾ ਖਾ ਖਾ ਕੇ ਉੱਥੇ ਹੀ ਰਹਿ ਉੱਪਰ, ਫੈਕੇ ਦੇ ਸੀਗੇ ਤੇ ਉਹਦੇ, ਰੈਪਰਸ ਨਾਲ ਨਾ ਮੱਖੀਆਂ ਮੱਛਰ
ਇਕ ਤਾਂ ਲੋਕਾਂ ਨੂੰ ਰਹਿਣਾ ਸਹਿਣਾ ਨੀ ਆ ਰਿਹਾ, ਸਾਡੇ, ਸਾਡੇ ਦੇਸ਼ ਦੇ ਅੰਦਰ ਨਾ ਜੇੜੀ ਹੁਣ, ਅਸੀਂ ਕਹਿੰਦੇ ਆਂ, ਕਿ ਵੀ ਬਾਹਰਲੇ ਮੁਲਕ ਨੇ ਜਿਹੜੇ ਬੜੇ ਸਾਫ ਨੇ, ਬੜੇ ਸੁਥਰੇ ਨੇ, ਬੜੀ ਸੜਕਾਂ ਇਹੋ ਜਿਹੀਆਂ ਡੇ ਹਨਾ, ਉਹ ਇਸ ਕਰਕੇ ਵੀ ਨੇ ਕਿ ਪਬਲਿਕ ਨੂੰ ਸੈਂਸ ਹੈਗੀ‌ ਏ ਰਹਿਣ ਦੀ ਪਬਲਿਕ ਨੂੰ ਇਹਨੀ ਸਮਝ ਹੈ ਕਿ ਬਈ ਅਸੀਂ ਆਪਣਾ ਦੇਸ਼ ਗੰਦਾ ਨੀ ਕਰਨਾ, ਕੋਈ ਜੇ ਤੁਸੀਂ ਥਰੋ ਕਰਨਾ, ਕੋਈ ਗਰ ਵਿੱਚ ਥਰੋ ਕਰਨਾ, ਕੁਛ ਕਰਨਾ, ਤਾਂ ਤੁਸੀਂ ਇੱਧਰ-ਉਧਰ ਨਹੀਂ ਤੁਸੀਂ ਡਸਟਬਿਨ ਦਾ ਯੂਜ ਕਰੋ, ਇੰਨੇ ਲੋਕਾਂ ਨੂੰ ਸੈਂਸ ਐ, ਸਾਡੇ ਇੱਥੇ ਲੋਕਾਂ ਨੂੰ ਸੈਂਸ ਹੀ ਐ ਨਹੀਂ।
ਮੈਂ ਤਾਂ ਐਹ ਚੀਜ਼ ਨੋਟਿਸ ਕਰਦਾ ਯਾਰ ਪੜ੍ਹੇ-ਲਿਖੇ ਬੰਦੇ ਓ ਤਾਂ ਤੁਸੀਂ ਇਹ ਲਾ ਲਓ, ਬਈ
ਵੱਡੀ-ਵੱਡੀ ਗੱਡੀਆਂ 'ਚ, ਘੁੰਮਣ-ਫਿਰਨ ਵਾਲੇ ਬੰਦੇ, ਪੜ੍ਹੇ ਲਿਖੇ ਬੰਦੇ, ਐਮ ਐਨ ਸ ਇਹਨਾ ਦੇ ਵਿੱਚ ਕੰਮ ਕਰਨ ਵਾਲੇ ਬੰਦੇ, ਮੈਂ ਐਹ ਚੀਜ਼ ਨੋਟਿਸ ਕੀਤੀ ਇਹਨਾਂ ਦੀ, ਸ਼ੀਸ਼ਾ ਖੋਲਣਗੇ। ਬਾਹਰ ਬੋਟਲ ਸੁੱਟ ਦੇਣਗੇ, ਗੱਡੀ ਦਾ, ਹਨਾ ਬਈ ਕੋਈ ਕੁਛ ਖਾਧਾ, ਕੋਈ ਚਿਪਸ ਖਾਧੇ, ਸ਼ੀਸ਼ਾ ਖੋਲਿਆ ਬਾਹਰਲਾ ਰੈਪਰ ਸੁੱਟਤਾ। ਮਤਲਬ ਗੰਦ ਪਾਉਣ ਨੂੰ, ਬਿਲਕੁਲ ਐਹ ਸਮਝਦੇ ਨੇ ਕਿ ਜਿੱਦਾਂ ਬਈ ਬਈ ਆਪਣਾ ਹੀ ਈ ਰਾਜ ਹੋਵੇ, ਬਈ, ਕੋਈ ਨੀ ਕੋਈ ਚੱਕਰ ਨੀ, ਜੇ ਗੰਧ ਉਹ ਕਹਿੰਦਾ ਫੇਰ ਕੀ ਚੱਕਰ ਹੋ ਗਿਆ, ਐਹ ਨੀ ਸੋਚਦੇ ਕਿ ਵੀ ਤੁਹਾਡੇ ਇਸ, ਨੂੰ ਡਸਟਬਿਨ 'ਚ ਸੁੱਟਣ ਨਾਲ, ਤੁਸੀਂ ਇਕ ਤਰੀਕੇ ਨਾਲ, ਅਹਿਸਾਨ ਕਰ ਰਹੇ ਹੋ ਤੁਸੀਂ ਇਨਵਾਇਰਮੈਂਟ ਤੇ, ਇਹਨਾ, ਇਹੀ ਸੋਚ ਲਓ। ਚਲੋ ਵੈਸੇ ਤੁਹਾਨੂੰ ਜੇ ਸੈਂਸ ਨੀ ਆਈ, ਤੁਸੀਂ ਇਹ ਸੋਚ ਲਿਆ ਚੱਲਿਆ ਠੀਕ ਐ ਤੁਸੀਂ ਅਸੀਂ ਧਰਤੀ ਨੂੰ ਬਚਾਲਾਂਗੇ ਜੇ, ਇਹਨੂੰ ਜੇ ਕੂੜੇ ਛੱਡ ਦਾਂਗੇ ਤਾਂ ਡੈਪਰ ਨੂੰ। ਬਿਲਕੁਲ ਲੋਕੀ, ਲੋਕਾਂ ਦੇ ਵਿੱਚ ਸੈਂਸ ਹੀ ਨੀ ਹੈਗੀ ਓ ਤਾਂ ਸਪੈਸ਼ਲੀ ਟੂਰਿਸਟ, ਜੇ ਜੰਮੂ-ਕਸ਼ਮੀਰ ਘੁੰਮਣ ਜਾਣਗੇ ਆਊਟ ਆਫ ਸਟੇਟ, ਜੇ ਕਿਤੇ ਹੋਰ ਜਾਣਗੇ, ਸ਼ਿਮਲੇ-ਸੂਮਲੇ ਵਗ ਜਾਣਗੇ ਤੇ ਆਪਣੇ ਦਿੱਲੀ ਵਾਲੇ ਵੀ ਵਿੱਚ ਹੀ ਨੇ, ਠੀਕ ਐ ਜੀ ਬਾਹਰ ਜਾ ਕੇ ਗੰਧ ਇਸ ਇਸ ਤਰੀਕੇ ਨਾਲ ਪਾਉਣਗੇ ਜਿੱਦਾਂ, ਪਤਾ ਨੀ ਕਿ ਬਈ ਕੋਈ ਉੱਥੇ ਦੇ ਹੀ ਰਹਿਣ ਵਾਲੇ ਨੇ, ਜਾਂ ਇਹਨਾਂ ਨੂੰ ਕੋਈ ਰਾਈਟ ਮਿਲ ਗਿਆ, ਗੰਦ ਪਾਣ ਦਾ ਬਿਲਕੁਲ ਨੀ ਦੇਖਦੇ ਔ ਤੁਸੀਂ ਮੰਨੋਗੇ ਨੀ ਨਾਲ ਡਸਟਬਿਨ ਹੈਗਾ। ਨਾਲ ਡਸਟਬਿਨ ਐ। ਓ ਡਸਟਬਿਨ ਦੇ ਅੰਦਰ ਸੁੱਟਣ ਦਾ ਕਸ਼ਟ ਨੀ ਕਰਨਗੇ ਡਸਟਬਿਨ ਦੇ ਬਾਰ ਸੁੱਟ ਦੇਣਗੇ।
ਹਾਂਜੀ-ਹਾਂਜੀ ਓਹੀ ਨਾ, ਹੁਣ ਦੇਖੋ ਹੁਣ ਗੌਰਮੈਂਟ ਨੇ ਤਾਂ ਕਿਤਨਾ ਕੰਮ ਕੀਤੈ ਗੌਰਮੈਂਟ ਨੇ ਗੱਡੀਆਂ ਤੱਕ ਲਗਾਈਆਂ ਕਿ ਡਸਟਬਿਨ ਦੇ ਵਿੱਚ ਪਾਓ ਕੂੜਾ ਤੁਹਾਡੇ ਘਰ ਦੇ ਬਾਰ ਗੱਡੀ ਆਏਗੀ ਤੇ ਓ ਕੂੜਾ ਲੈ ਕੇ ਜਾਏਗੀ ਪਰ ਲੋਕੀ ਐਹ ਵੀ ਨੀ ਕਰਦੇ ਹੈਗੇ, ਸਾਡਾ ਨਾ ਘਰ ਮੇਨ ਰੋਡ ਤੇ ਹੈ ਹਾਈਵੇ ਐ, ਬਿਲਕੁਲ ਮੇਨ ਹਾਈਵੇ ਐ, ਤੇ ਅਹ ਸਾਡੇ ਘਰ ਦੇ ਨਾਲ ਇੱਕ ਲੇਡੀ ਰਹਿੰਦੀ ਐ ਓ ਰੋਜ਼ ਰਾਤੀ ਕੂੜਾ ਪਾ ਜਾਂਦੀ ਆ ਮੈਂ ਸਗੋਂ ਬੋਲਦੀ ਆ ਮੈਂ ਆਟੀ ਕਿ ਤੁਸੀਂ ਕੂੜਾ ਪਾ ਜਾਂਦੇ ਓ ਏਦੇ ਨਾਲ ਮੱਖੀ ਮ ਮੱਛਰ ਕਿੰਨੇ ਪੈਦਾ ਹੋਣੇ ਆ ਸਾਨੂੰ ਈ ਲੜਣੇ ਆ ਸਵੇਰੇ ਆਦੇ ਆ ਗੱਡੀ ਲੈ ਕੇ ਓ ਚ ਪਾਇਆ ਕਰੋ ਕੂੜਾ।
ਹਾਂਜੀ-ਹਾਂਜੀ।
ਪਰ ਓ ਮੰਨਦੇ ਈ ਨੀ ਓਨੇ ਦੋ-ਤਿੰਨ ਵਾਰ ਮੈਂ ਟੋਕਿਆ ਓਨੇ ਦੇਖਿਆ ਕਿ ਮਤਲਬ ਐਹ ਟੋਕ ਰੇ ਨੇ ਤੇ ਫੇਰ ਰਾ ਤੀ ਬਾਰਾਂ ਵਜੇ ਆ ਕੇ ਪਾ ਕੇ ਜਾਂਦੀ ਐ ਕੂੜਾ, ਪਰ ਓਨੇ ਪਾਣਾ ਜ਼ਮੀਨ ਤੇ ਈ ਐ।
ਮਤਲਬ, ਸੈਂਸ ਨੀ ਐ ਬਿਲਕੁਲ ਜਮਾਂ ਸੈਂਸ ਨੀ ਐ। ਮਤਲਬ, ਪਾਈ ਜਾ ਰੇ ਨੇ ਪਾਈ ਜਾ ਰੇ ਨੇ। ਮਤਲਬ ਆਪਦੇ ਘਰ ਦੇ ਬਾਰ ਪਾਈ ਜਾ ਰੇ ਨੇ ਮੈਂ ਤਾਂ ਕਈ ਏਹੇ ਜੇ ਲੋਕੀ ਦੇਖੇ ਨੇ। ਮਤਲਬ ਕੂੜਾ ਆਪਣੇ ਘਰ ਤੋਂ ਮਤਲਬ ਅ ਝਾੜੂ ਮਾਰਿਆ। ਕੂੜਾ ਕੱਠਾ ਕੀਤਾ, ਓ ਥੈਲੀ ਨੂੰ ਗੱਠ ਮਾਰੀ ਤੇ ਆਪਣੇ ਘਰ ਦੇ ਬਾਰ ਸੁੱਟਤੀ। ਤੇ ਤਓਦਰ ਘਰ ਦੇ ਬਾਰੋ ਕੌਣ ਚੁੱਕ ਕੇ ਲੈ ਕੇ ਜਾਏਗਾ ਓਨੂੰ ਆਪਣੇ ਘਰ ਦੇ ਬਾਰ ਤੁਸੀਂ ਗੰਦ ਪਾ ਰੇ ਓ। ਏਨੀ, ਏਨੀ ਤਾਂ ਘੱਟੋ-ਘੱਟ ਥੋਨੂੰ ਸੈਂਸ ਹੋਣੀ ਚਾਈਦੀ ਐ, ਵੀ ਆਪਣਾ ਵਾਤਾਵਰਨ ਤਾਂ ਕਲੀਅਰ ਰੱਖੋ।
ਕੀ ਕੰਮ। ਆਪਣੇ, ਆਪਣੇ ਘਰ ਦੇ ਬਾਰ ਸਾਡੇ ਦੋਵੇ ਦਵਾਰਾ ਕੱਠੀਆਂ ਨਾ ਸਾਡੇ ਗੁਆਂਢੀ ਨੇ ਓ ਦੀਵਾਰ ਦੇ ਵਿੱਚ ਵਿੱਚ ਪਾ ਕੇ ਜਾਂਦੀ ਐ ਮੈਂ ਓਨੂੰ ਬੋਲ ਦੀ ਆ ਮੈਂ ਹੁਣ, ਅਗਰ ਗੱਡੀ ਵਾਲਾ ਨ‌ਈ ਆਇਆ ਕਦੀ ਬਾਰਿਸ਼ ਹੋਗੀ, ਮੀਂਹ ਹੋ ਗਿਆ ਹੁਣ ਮੌਸਮ ਏ, ਤੇ ਮੱਖੀਆਂ, ਮੱਛਰ ਤੁਹਾਨੂੰ ਸਾਨੂੰ ਦੋਨਾਂ ਨੂੰ ਈ ਲੜਨੇ ਨੇ। ਐਹ ਤੇ ਹੈ ਨੀ ਖਾਲੀ ਸਾਨੂੰ ਲੜਨਗੇ ਤੇ ਤੁਹਾਨੂੰ ਨੀ ਲੜਨਗੇ।
ਬਿਲਕੁਲ-ਬਿਲਕੁਲ ਓਹੀ ਤੇ ਹੁਣ ਮਲੇਰੀਆ ਦੀ ਬਮਾਰੀ ਏਸੇ ਕਰਕੇ ਈ ਹੁੰਦੀ ਐ ਡੇਂਗੂ ਦੀ। ਡੇਂਗੂ ਮੱਛਰ ਵੀ ਗੰਦਗੀ ਤੋਂ ਪੈਦਾ ਹੁੰਦਾ, ਜੇ ਹੁਣ ਤੁਸੀਂ ਹੁਣ ਤੁਸੀਂ ਦੱਸ ਰੇ ਓ ਵੀ ਮੀਂਹ ਪੈ ਰਿਆ ਉੱਥੇ ਠੀਕ ਐ ਜੀ, ਹੁਣ ਪਾਣੀ ਤਾਂ ਕੱਠਾ ਹੋਊਗਾ ਈ ਜੇ ਕੂੜਾ ਪਿਆ ਤਾਂ। ਕਿਉਂ ਪਾਣੀ ਦੇ ਵਿੱਚ ਤਾਂ ਡੇਂਗੂ ਮੱਛਰ ਪੈਦਾ ਹੁੰਦਾ‌। ਤੇ ਓ ਡੇਂਗੂ ਮੱਛਰ ਨਾਲ ਤਾਂ ਸਾਰਿਆਂ ਨੂੰ ਨੁਕਸਾਨ ਐ। ਬੀ ਬੱਚੇ ਨੂੰ ਵੀ ਕੱਟੂਗਾ, ਬੀ ਵੱਡਿਆਂ ਨੂੰ ਵੀ ਕੱਟ ਲੂਗਾ ਕਿਸੇ ਨੂੰ ਵੀ ਕੱਟ ਸਕਦਾ। ਸਫ਼ਾਈ ਰੱਖੋਗੇ ਚੱਜ ਨਾਲ ਰੱਖੋਗੇ ਬਈ ਕੁਛ ਨੀ ਕਰਨਾ ਥੋੜਾ ਜਾਦਾ ਪੈਸਾ ਵੀ ਨੀ ਲੱਗਦਾ। ਬੀ ਤੁਸੀਂ, ਬਲੈਕ ਜੇੜੇ ਆਪਣਾ ਗਾਰਬੇਜ ਬੈਗਜ਼ ਹੁੰਦੇ ਨੇ, ਜਾਦਾ ਕੂੜਾ ਤਾਂ ਵੱਡੇ ਲੈ ਲੋ ਜੇ ਛੋਟਾ ਐ ਤਾਂ ਛੋਟੇ ਲੈ ਲੋ ਹਨਾ ਜੀ ਸਾਈਜ਼ ਅਕੋਡਿੰਗ ਮਿਲ ਜਾਂਦੇ ਨੇ ਓਦੇ ਵਿੱਚ ਤੁਸੀਂ ਆਪਣਾ ਡਿਸਪੋਜ ਕਰੋ ਗਾਰਬੇਜ ਨੂੰ। ਠੀਕ ਐ ਜੀ ਸਟੋਰ ਕਰਕੇ ਰੱਖ ਲਓ ਵੀ ਗੱਡੀ ਆਈ ਗੱਡੀ ਚ ਥਰੋ ਕਰਤਾ, ਸਿਸਟਮ ਆ ਗਿਆ ਚਲੋ, ਬੀ ਸਿਸਟਮ ਬਣਾ ਕੇ ਚੱਲੋਗੇ ਤਾਂ ਚੀਜ਼ਾਂ ਤੁਹਾਡੀਆਂ ਬਹੁਤ ਅਸਾਨ ਹੋ ਜਾਣਗੀਆਂ ਬਾਰ ਵੀ ਤਾਂ ਲੋਕ ਐਈ ਕਰਦੇ ਨੇ।
ਬਾਰ ਵੀ ਤਾਂ ਲੋਕੀ ਐਈ ਕਰ ਰੇ ਨੇ, ਤੁਸੀਂ ਮੰਨੋਗੇ ਨੀ ਵੀ ਸਾਡੇ ਸਾ ਸਾਡੇ ਰਿਲੇਟਿਵ ਰਹਿੰਦੇ ਨੇ ਕੈਨੇਡਾ, ਠੀਕ ਐ ਜੀ, ਤੇ ਓ ਦਸ ਰੇ ਨੇ ਕਿ ਬੀ ਜੇ ਕੀ ਕਹਿੰਦੇ ਐ, ਅਹ ਆਪਣਾ ਬਈ ਡਿਊਟੀ ਜੇ ਟਰੈਸ਼ ਵੈਨ ਆਊਗੀ ਲੈਣ ਟੀਵੀ ਦੀ ਟਰੱਕ ਆਂਦਾ ਓਥੇ ਐਸਾ ਨਾ ਟਰੱਕ ਆਂਦਾ ਓਥੇ ਲੈਨ। ਤੇ ਥੋਨੂੰ ਖੜੇ ਹੋਨਾ ਬਾਰ ਤੇ ਡਸਟਬੀਨ ਚੋਂ ਆਪਦਾ ਥੁਆਨੂੰ ਗਾਰਬੇਜ ਬੈਗ ਕੱਡ ਕੇ ਓਦੀ ਗੱਠ ਮਾਰ ਕੇ ਓ ਗਾਰਬੇਜ ਅ ਟਰੱਕ ਨੂੰ ਤੁਸੀਂ ਮਤਲਬ ਗਾਰਬੇਜ ਟਰੱਕ ਦਾ ਜੇੜਾ ਸਟਾਫ਼ ਐ ਤੁਸੀ ਓਦੇ ਹੱਥ ਚ ਫੜਾਨਾ। ਸੁੱਟਨਾ ਵੀ ਤੁਸੀਂ, ਤੁਸੀਂ ਕੱਢ ਕੇ ਦੇਨਾ ਓਨੂੰ ਬਾਰ ਔਰ ਜੇ ਤੁਸੀਂ ਨਈਂ ਖੜੇ ਹੋਏ ਤਾਂ ਤੁਆਡਾ-ਤੁਆਡਾ ਗਾਰਬੇਜ ਲੈ ਕੇ ਨੀ ਜਾਏਗਾ। ਬਈ ਤੁਆਡਾ ਗਾਰਬੇਜ ਵਿੱਚ ਖੋਲ ਕੇ ਓ ਗੱਠ ਮਾਰ ਕੇ ਨਈਂ ਲੈ ਕੇ ਜਾਏਗਾ ਓ ਤੁਆਡੀ ਡਿਊਟੀ ਤੁਸੀਂ ਓਨੂੰ ਫੜਾਨਾ। ਇਕੱਠਾ ਤੁਸੀਂ ਕਰੋ ਬਾਰ ਆਪਨਾ ਕੀ ਕੈਂਦੇ ਘਰੋ ਬਾਰ ਸਾਰਾ ਗਾਰਬੇਜ ਇਕੱਠਾ ਕਰਕੇ ਤੁਸੀਂ ਬਾਰ ਰੱਖੋ। ਪਰ ਫੜਾਨਾ ਤੁਸੀਂ ਐ ਮਤਲਬ ਇੰਨੀ ਸੈਂਸ ਐ ਓਥੇ ਦੇ ਲੋਕਾਂ ਨੂੰ ਏਨਾ ਰੂਲ ਫੋਲੋ ਕਰਦੇ ਨੇ। ਓ ਏਈ ਸਾਰੀਆਂ ਚੀਜ਼ਾਂ ਡਿਸਪਲੇਨ ਕਰਕੇ ਤਾਂ ਕੰਟਰੀਆਂ ਸਾਫ਼ ਨੇ ਫਿਰ ਓ। ਸਰਕਾਰ ਵੀ ਡਿਸਪਲੇਨ ਰੱਖਦੀ ਐ ਬੰਦੇ ਵੀ ਡਿਸਪਲੇਨ ਰੱਖਦੇ ਨੇ। ਹੁਨ ਲੋਕ ਆਪਨੇ ਇੱਦਰ ਤਾਂ ਯਾਰ ਆਪਨੇ ਇੱਦਰ ਤਾਂ ਸਕੂਲਾਂ ਚ ਨੀ ਸਿਖਾਂਦੇ ਬੱਚੇਆਂ ਨੂੰ ਬੱਚੇਆਂ ਨੂੰ ਘੱਟੋ ਘੱਟ ਸਕੂਲਾਂ ਚ ਸਿਖਾਨਾ ਚਾਈਦਾ ਨਾ, ਤੇ ਬਈ ਕਾਂਲੂੰ ਪੀੜੀ ਵੱਡੀ ਹੋਏਗੀ ਤਾਂ ਓ ਆਪਨੇ ਬੱਚਿਆਂ ਆਪ ਸਿਖਾਏਗੀ, ਹੁਨ ਜੇੜੇ ਸਾਡੇ ਪੁਰਾ ਬਜ਼ੁਰਗ ਨੇ ਓ ਤਾਂ ਕੈਂਦੇ ਚਲੋ ਛੱਡ ਦੋ ਓਨਾਂ ਦਾ ਤਾਂ ਚਲੋ ਲੰਘ ਗੇਆ ਟੈਮ ਜੋ ਲੰਘਨਾ ਸੀ। ਹੁਣ ਜੇੜੇ ਨਵੇਂ ਬੰਦੇ ਆ ਰਏ ਨੇ ਨਵੀਂ ਪਨੀਰੀ ਆ ਰਈ ਐ ਓਨਾਂ ਨੂੰ ਤੁਸੀ ਘੱਟੋ ਘੱਟ ਸਖਾਓ। ਕੇ ਬਈ ਕਿੱਦਾਂ ਕਿਸ ਤਰੀਕੇ ਨਾਲ ਰੈਨਾ।
ਤੇ ਹੈਗੀ ਐ ਦੇਖੋ ਨਾ ਹੁਨ ਤੁਸੀਂ ਕਨੇਡਾ ਦੀ ਗੱਲ ਕੀਤੀ ਕੇ ਓਥੇ ਆਪਨਾ ਗਾਰਬੇਜ ਹੈਗਾ ਆਪੇ ਖਾਂਦੇ ਨੇ ਓਦੋਂ ਹੱਥ ਵਿਚ ਓ ਸਾਡੇ ਤੇ ਓਨਾ ਨੇ ਕਿਆ ਵਾ ਮਤਲਬ ਡਸਟਬੀਨ ਰੱਖ ਦਿਓ ਬਸ ਅਸੀ ਆਪਾਂ ਈ ਲੈ ਜਾਂਗੇ ਗੱਡੀ ਚ ਪਲਟ ਕੇ। ਹੁਨ ਓ ਵੀ ਲੋਕੀ ਨੀ ਰੱਖਦੇ ਹੁਨ ਦੱਸ ਸਾਡੇ ਘਰ ਦੇ ਕੋਲ ਆ ਤੇ ਲੁਕ ਜਾਂਦੇ ਆ ਵਿਚਾਰੇ ਸਾਰੇ ਓਨਾਂ ਚ ਹੁੰਦਾ ਲੱਕੜ ਦਾ ਫੱਟਾ। ਸਬ ਓਦੇ ਨਾਲ ਚੁੱਕਦੇ ਐ ਤੁਆਡਾ ਗੰਦ-ਮੰਦ, ਹੁਨ ਕਿਸੇ ਨੇ ਕਿਸੇ ਨੇ ਨਾ ਲੋ ਤੇ ਕੀ ਹੋਏਗਾ ਗੰਦਗੀ ਸਾਡੇ ਅੰਦਰ ਆਏਗੀ ਤੁਆਡੇ ਅੰਦਰ ਵੀ ਆਏਗੀ ਮੱਖੀਆਂ ਮੱਛਰ ਇਸ ਨਾਲ ਵੱਖ ਵੀ ਆਏਗੀ।
ਬਿਲਕੁਲ-ਬਿਲਕੁਲ ਏ ਤਾਂ ਹੈ ਜੀ। ਆਪਨੇ ਏਦਰ ਵੀ ਅਹ ਆਪਨਾ ਗੱਡੀ ਔਂਦੀ ਐ ਕੂੜਾ ਚੱਕਨ ਤੇ ਹੁਨ ਅਕਲ ਨੀ ਹੈਗੀ ਲੋਕਾਂ ਨੂੰ ਤੁਸੀਂ ਥਰਡ ਫਲੋਰ ਤੇ ਰੈ ਰਏ ਓ, ਫੋਰਥ ਫਲੋਰ ਤੇ ਰੈ ਰਏ ਓਂ, ਹੁਨ ਤੁਆਡਾ ਨੂੰ ਨੌਕਰ ਤਾਂ ਹੈ ਨੀ ਓ, ਬਈ ਥੁਆਨੂੰ ਥੱਲੇ ਆ ਕੇ ਓਨੂੰ ਗਾਰਬੇਜ ਫੜਾਨਾ ਪੈਨਾ ਓ ਆਪਨੀ ਗੱਡੀ ਚ ਰੱਖ ਲੂਗਾ ਹਨਾ। ਹੁਨ ਤੁਸੀਂ ਫੋਰਥ ਫਲੋਰ ਤੋਂ ਥੱਲੇ ਸੁੱਟ ਰਏ ਓਂ ਗਾਰਬੇਜ। ਕਦੇ ਗੱਡੀ ਚ ਗਿਆ ਕਦੇ ਗੱਡੀ ਚ ਨਈਂ ਗਿਆ ਥੱਲੇ ਰੋਡ ਤੇ ਖਿਲਾਰਾ ਪੈ ਗਿਆ। ਕੋਈ ਕੱਚ ਦਾ ਸਮਾਨ ਤੁਸੀ ਸੁੱਟ ਰਏ ਓਂ ਕੁਛ, ਕੋਈ ਹੋਰ ਚੀਜ਼ ਸੁੱਟ ਰਏ ਓਂ ਥੱਲੇ ਗੱਡੀਆਂ ਖੜੀਆਂ ਨੇ। ਦੋ ਤਿੰਨ ਐਕਸੀਡੈਟ ਹੋ ਚੁੱਕੇ ਨੇ ਜੀ ਉੱਪਰੋ ਥੈਲੀ ਸੁੁੱਟੀ ਐ ਜੀ। ਭਾਰੀ ਕੂੜੇ ਦੀ ਥੈਲੀ ਉੱਪਰੋ ਸੁੱਟੀ ਐ। ਤੇ ਨਿਸਾਨਾ ਗ਼ਲਤ ਲੱਗ ਗਿਆ ਕਿਸੇ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ, ਕਿਸੇ ਬੱਚੇ ਦੇ ਪੈਰ ਚ ਲਾਗੇਆ। ਕੋਈ ਓਦਾ ਨੁਕਸਾਨ ਹੋ ਗਿਆ ਅ ਕੂੜੇ ਵਾਲੇ ਦਾ ਆਪ ਨੁਕਸਾਨ ਹੋ ਗਿਆ। ਪਤਾ ਕੀ ਚਾਰ ਵਾਰੀ ਐ ਚੀਜ਼ ਹੋ ਚੁੱਕੀ ਐ ਥੈਲੀ ਫਟ ਜਾਂਦੀ ਐ ਸੜਕ ਤੇ ਕੂੜਾ ਹੋ ਜਾਂਦਾ ਓ ਕੂੜਾ ਤੇਰਾ ਥੋੜੀ ਸਾਫ਼ ਕਰੇਗਾ।
ਫੇਰ ਤੁਸੀਂ ਥੱਲੇ ਆਓਂਗੇ, ਫਿਰ ਤੁਸੀਂ ਲੜਾਈ-ਝਗੜਾ ਕਰੋਗੇ, ਫਿਰ ਤੁਸੀਂ ਮਾਫੀਆ ਮੰਗੋਗੇ, ਤੁਸੀਂ ਹੱਥ ਚਕੋਂਗੇ। ਫੇਰ ਤੁਸੀਂ ਭਰਪਾਈ ਵੀ ਕਰੋਗੇ ਜਿਦਾ ਸ਼ੀਸ਼ਾ ਟੁੱਟਾ। ਓਦੇ ਨਾਲ ਈ ਤੁਸੀਂ ਓ ਕਰੋਗੇ ਸੋ ਲੋਕਾਂ ਨੂੰ ਸੈਂਸ ਈ ਹੈਨੀ ਕੀ ਕਰ ਸਕਦੇ ਆ।
ਨਾਂ-ਨਾਂ ਕੁਛ ਨੀ ਓਕਾ ਦੇ ਪੈਹੇ ਲੈਲੈ। ਲੜਾਈ ਨਾ ਕਰ ਪਰ ਗਲਤ ਹੈਨਾ ਤੁਆਡੇ ਫੋਰਥ ਫਲੋਰ ਤੋਂ ਕਈ ਵਾਰੀ ਪੰਨੀ ਈ ਫੱਟ ਜਾਂਦੀ ਐ।
ਬਿਲਕੁਲ ਫੱਟਦੀ ਐ ਜੀ ਬਿਲਕੁਲ ਓ ਤਾਂ ਫੱਟਣੀਓ ਈ ਐ ਤੁਸੀ ਉੱਪਰੋਂ ਤੁਸੀ ਸੁੱਟਰੇ ਓ ਤੁਆਨੂੰ ਘੱਟੋ-ਘੱਟ ਐਨੀ ਅਕਲ ਹੋਣੀ ਚਾਈਦੀ ਏ ਥੱਲੇ ਆ ਕੇ ਤੁਸੀਂ ਆਰਾਮ ਨਾਲ, ਚੱਜ ਨਾਲ ਪੈਲੀ ਗੱਲ ਤਾਂ ਓ ਥੋਡਾ ਨੌਕਰ ਨੀ ਤੁਸੀਂ ਰਿਸਪੈਕਟ ਕਰੋ ਨਾ ਓਦੀ। ਓ ਗੋਰਮੰਟ ਦਾ ਸਟਾਫ ਐ ਤੁਸੀਂ ਓਦੀ ਚੱਜ ਤੁਸੀਂ ਚੱਜਨਾ ਓਨੂੰ ਬੁਲਾਓ ਓਦੀ ਰਿਸ ਪੈਕਟ ਕਰੋਗੇ ਭਈਆ ਐ ਲੈ ਬਈ ਕੁੜਾ ਫੜ ਪਾ ਤੇ ਜਾ। ਐ, ਐ ਰਿਸਪੈਕਟ ਐ ਤੁਸੀ ਓਦੀ-ਓਦੀ ਡਿਊਟੀ ਨੂੰ ਤੁਸੀਂ ਤਰੀਕੇ ਨਾਲ ਰਿਸਪੈਕਟ ਕਰ ਰੇ ਓ ਉੱਪਰੋਂ ਤੁਸੀਂ ਸੁੱਟ ਰਏ ਓ ਯਾਰ ਤੇਰਾ ਨੌਕਰ ਥੋੜੀ ਏ ਓ। ਜੇ ਥੈਲੀ ਫੱਟ ਜੇਗੀ ਤਾਂ ਸਾਫ਼ ਥੋੜੀ ਕਰੇਗਾ ਓ।
ਭਈ ਛੁੱਟੀ ਕਰ ਲੈ ਰੇ ਮੈਂ ਤੁਆਡੀ ਪੈ ਥੱਲੇ ਆ ਕੇ ਦੋ ਮੈਨੂੰ ਐ ਈ ਬੜਾ ਬੜੀ ਅੱ ਕਿ ਸਾਡੀ ਗੌਰਮੈਂਟ ਨੇ ਗੱਡੀਆਂ ਵਗੈਰਾ ਲਗਾਈ ਦੀਆਂ ਨੇ ਨੀ ਤੇ ਕੁੜੇ ਘਰਦੇ ਬਾਰ-ਬਾਰ ਨਾ ਕੇ ਜਾਨ।
ਬਿਲਕੁਲ-ਬਿਲਕੁਲ। ਚਲੋ ਜੀ ਹਾਂਜੀ, ਠੀਕ ਐ ਜੀ, ਓਕੇ ਜੀ ਓਕੇ ਸਾਸੀ ਕਾਲ।